ਹੈਲੋ ਸਤਿ ਸ਼੍ਰੀ ਅਕਾਲ। ਕੌਣ।
ਕੀ ਕਰਦੇ ਸੀ?
ਕੁਛ ਨੀ ਬਸ ਮਾਰਕੀਟ ਬਾਰ ਹੀ ਆਇਆ ਸ਼ੋਰੂਮ ਤੋਂ
ਓਥੇ ਬਾਰਿਸ਼ ਬੰਦ ਹੋਈ ਆ?
ਬਾਰਿਸ਼ ਹੋ ਗਈ ਬੰਦ ਲੇਕਿਨ ਦਿਖਾ ਰਹੇ ਆ ਹਾਂਜੀ।
ਕਿ।
ਧੁੱਪ ਨਿਕਲ ਗਈ ਕਿਆ,
ਨਾ-ਨਾ ਧੁੱਪ ਤੋਂ ਨਾ ਬੱਦਲ ਬਣਿਆ ਹੋਇਆ ਲੇਕਿਨ ਬਾਰਿਸ਼ ਰੁਕੀ ਦੀ ਐ।
ਅੱਛਾ ਜੀ।
ਹੂੰ, ਪੂਰੇ ਦਿਨ ਦਿਖਾ ਰਿਹਾ ਸੀ ਲੇਕਿਨ ਮੌਸਮ ਬੱਦਲ ਬਣੇ ਰਹੇ ਨੇ।
ਅੱਛਾ ਜੀ।
ਹੋਰ,
ਹੋਰ ਵਧੀਆ ਜੀ।
ਖਾਣਾ ਪੀਣਾ ਹੋ ਗਿਆ।
ਹਾਂਜੀ-ਹਾਂਜੀ, ਕਦੋਂ ਦਾ ਹੋ ਗਿਆ ਚਾਹ ਦਾ ਟਾਈਮ ਹੋਇਆ ਗਿਆ।
ਪੰਜਾਬੀਆਂ ਨੂੰ ਚਾਹੀਦਾ ਕਿ ਚਾਹ,
ਹਾਂਜੀ।
ਸਬ ਸੇ ਜ਼ਿਆਦਾ,
ਨਹੀਂ, ਗਰਮੀਆਂ ਚ ਤਾਂ ਨੀ ਜਾਂਦਾ ਚਾਹੀਦੀ ਹੁੰਦੀ, ਹੁਣ ਮੌਸਮ ਠੰਡਾ-ਠੰਡਾ ਹੈ।
ਹੂੰ-ਹੂੰ। ਲੇਕਿਨ ਚਾਹ ਦੇ ਕਮ ਤੋਂ ਕਮ ਦੋ ਤੋਂ ਤਿੰਨ ਵਾਰ ਤਾਂ ਹੋਣੀ ਚਾਹੀਦੀ,
ਹਾਂਜੀ, ਪੰਜਾਬੀਆਂ ਦਾ ਮੰਨਣਾ ਹੈ ਕਿ ਚਾਹ ਪੀ ਕੇ ਥਕਾਵਟ ਲੱਥ ਜਾਂਦੀ ਹੈ।
ਲੇਕਿਨ ਐਸਾ ਕੁਝ ਨੀ ਐ ਚਾਹ ਪੀ ਕੇ ਕਮਜ਼ੋਰੀ ਬਹੁਤ ਆਉਂਦੀ ਹੈ।
ਹਾਂਜੀ।
ਹੋਰ,
ਵਧੀਆ ਜੀ ਵਧੀਆ।
ਵਧੀਆ ਹੀ ਰਹਿਣਾ ਚਾਹੀਦਾ।
ਹਾਂਜੀ, ਮੈਂ ਨਾ ਐਪ ਤੋਂ ਤੁਹਾਨੂੰ ਕੋਲ, ਕਰ ਰਹੀ ਸੀ ਤੁਹਾਡਾ ਲੱਗ ਹੀ ਨੀ ਰਿਹਾ ਪਤਾ ਨੀ ਕਿਉਂ,
ਨਹੀਂ ਕਾੱਲ ਚੈਂਕ ਹੋ ਗਈ ਸੀ ਲੇਕਿਨ ਕਾੱਲ ਕਨੈਕਟ ਨਹੀਂ ਹੋਏ ਸੀ ਆਪਣੇ ਆਪ ਹੀ ਕੱਟ ਹੋ ਗਿਆ।
ਓਕੇ।
ਹੂੰ, ਕਾੱਲ ਕਨੈਟ ਹੋ ਗਇਆ ਥਾ। ਤੇ ਆਪਣੇ ਆਪ ਹੀ ਉਹ ਕੈਂਸਲ ਹੋ ਗਿਆ।
ਕੋਈ ਗੱਲ ਨੀ,
ਹੂੰ। ਢਾਈ ਰੁਪਏ ਮੈਨੇ ਮੈਚ ਪਾਇਆ ਮੈ ਫ੍ਰਰੀ ਓ।
ਅੱਛਾ ਜੀ।
ਹੂੰ-ਹੂੰ। ਹੁਣ ਤੁਸੀਂ ਕੀ ਕਰਦੇ ਓ?
ਕੁਛ ਨੀ ਮੈਂ ਬੈਠੀ ਸੀ।
ਹਾਊਸ ਵਾਈਫ ਐ,
ਨਈ-ਨਈ।
ਹੂੰ।
ਓ ਹਾਊਸ ਵਾਈਫ ਨੀ ਮੈਂ।
ਅੱਛਾ ਹਾਊਸ ਵਾਈਫ ਨੀ ਫੇਰ ਤੁਸੀਂ ਉਥੇ, ਹੂੰ। ਉਹਦੇ ਚੋਂ, ਭਰਾ ਵਗੈਰਾ ਕੀ ਕਰਦੇ।
ਉਹ ਵਧੀਆ ਐ ਬਸ ਸ਼ੂਟਿੰਗ ਤੇ ਕੰਮ ਕਰਦਾ।
ਹੈ ਡੀ।
ਸ਼ੂਟਿੰਗ।
ਸ਼ੂਟਿੰਗ ਕਾਹਦੀ?
ਆ ਫਿਲਮਾਂ 'ਚ‌।
ਹੂੰ, ਵਧੀਆ ਜੀ। ਮਤਲਬ ਕਿਸੀ ਐਕਟਰ ਦੀ ਸਿਸਟਰ ਨਾਲ ਗੱਲ ਹੋ ਰੀ ਆ।
ਨਈ, ਨਈ ਗੁਰਪ੍ਰੀਤ ਘੁੱਗੀ ਆ ਨਾ ਉਹਨਾਂ ਨਾਂ ਕੰਮ ਕਰਦੇ ਆ।
ਅੱਛਾ।
ਵੈਸੇ ਮੇਰੇ ਵੀ ਹੈ ਕੋਈ, ਮਿਨਾ ਵਾਰੀ ਇੱਕ ਬੰਦੀ ਏ ਕੁੜੀ ਏ ਪੂਜਾ ਸਖਸ ਹੈ ਨਾ ਉਹ ਵੀ ਹਰਿਆਣਵੀ ਗਾਣਿਆਂ ਵਿੱਚ ਐਕਟਰ ਏ ਉਹ।
ਅੱਛਾ ਜੀ।
ਉਹਦਾ, ਉਹਦਾ ਮੇਨ ਰੋਲ ਏ ਉਹ ਮਾਤਾ ਵੱਰ ਦੀ ਕੁੜੀ ਏ ਉਹਦਾ ਮੇਨ ਰੋਲ ਏ। ਗਾਣਾ ਵੀ ਤੁਸੀਂ ਸੁਣੇ ਹੋਣਾ ਬਰਿੰਡਰ ਗਾਣਾ ਨੀ ਹਰਿਆਣਾ ਦਾ ਬਾਰਾਂ ਵਜੇ ਚੱਲਿਆ ਬਰਿੰਡਰ।
ਹਾਂਜੀ।
ਆਟੋ ਉਹ ਜੋ ਕੁੜੀ ਹੈਗੀ ਪੂਜਾ ਸ਼ਖਸੇਨਾ ਉਹ ਮਾਂਦਾ ਵਰਦੀ ਏ ਘਰ ਦੇ ਕੋਲ ਦੀ ਏ।
ਅੱਛਾ ਜੀ।
ਹੂੰ, ਇਕ ਲਈ ਕਾਫੀ ਮੇਹਤ ਕੀਤੀ ਉਹਨੇ।
ਅੱਛਾ ਜੀ।
ਹੂੰ, ਹੋਰ‌ ਮੰਮੀ ਬਗੈਰਾ।
ਮੰਮੀ-ਡੈਡੀ ਠੀਕ ਨੇ।
ਹੂੰ, ਮੰਮੀ ਬਗੈਰਾ ਪਾਪਾ ਦਾ ਬਿਜਨੇਸ ਹੈ।
ਨਈ-ਨਈ ਆਪਰੀ ਸ਼ੋਪ ਐ।
ਆਪਣੀ ਸੋਪ ਐ ਕਿਸ ਚੀਜ ਦੀ?
ਅ ਹੇਅਰ ਕਟਿੰਗ ਦੀ।
ਕਟਿੰਗ
ਹਾਂਜੀ।
ਚਲੋ ਵਧੀਆ। ਹੇਅਰ ਕਟਿੰਗ ਤੁਹਾਨੂੰ ਵੀ ਆਂਦੀ ਹੋਣੀ ਆ?
ਨਈ ਨਈ ਨਈ ਨਈ ਮੇਰਾ ਇੰਨਟਰਸਟ ਨੀ।
ਕਿਉਂ?
ਵੈਸੇ ਈ।
ਮੈਡਮ ਜੀ, ਲੇਕਿਨ ਕਾਫੀ ਇਨਕਮ ਐ। ਉੱਚੇ ਲੇਵਲ ਤੋਂ ਹੈਗਾ।
ਇਨਕਮ ਤਾਂ ਅੱਜ-ਕੱਲ ਤਾਂ ਕਮਾਈ ਹੈਗੀ ਐ। ਅੱਜਕੱਲ੍ਹ ਨੌਕਰੀ ਕਰਨ 'ਚ ਕਮਾਈ ਨੀ ਹੈਗੀ। ਕਮਾਈਆਂ ਨੇ ਆਪਣੇ ਕੰਮ ਕਾਰ 'ਚ ਜਿੱਦਾਂ ਸਲੂਨ ਦਾ ਕੰਮ ਹੋ ਗਿਆ ਜਿੱਦਾਂ ਸਿਲਾਈ ਦਾ ਕੰਮ ਹੋ ਗਿਆ ਹਨਾ ਜਿੱਦਾਂ ਕੋਈ ਬੰਦਾ ਕੁਕਿੰਗ ਦਾ ਕੰਮ ਕਰ ਲਵੇ, ਫਾਸਟ ਫੂਡ ਦਾ ਹੋ ਗਿਆ ਹਨਾ।
ਤੇ ਤੁਸੀਂ ਹਾਊਸ, ਹਾਊਸ ਕੁੂਕਿੰਗ ਕਰਨੀ ਹਾਊਸ ਕੁਕਿੰਗ ਕਰਨ ਖੋਲ੍ਹ ਲੈਂਦੇ।
ਨਹੀਂ ਨਹੀਂ ਨਹੀਂ, ਪਿੰਡਾਂ 'ਚ ਨੀ ਚੱਲਦੇ ਇਹੇ ਕੰਮ।
ਨਹੀਂ, ਡੋਮਾਟੋ ਚੱਲਦਾ ਹੋਣਾ ਨਾ, ਡੋਮਾਟੋ ਸਵਿਗੀ ਤੋਂ ਚੱਲਦਾ ਹੋਣਾ।
ਨਹੀਂ-ਨਹੀਂ ਇਨਾ ਸਾਡਾ ਪ ਸਾਡਾ ਪਿੰਡ ਜਿਸ ਇਲਾਕੇ ਦੇ ਵਿੱਚ ਆ ਨਾ ਉੱਥੇ ਹੈ ਨੀ ਇਨਾ, ਨਹੀਂ ਕਰ ਸਕਦਾ। ਹੂੰ ਵੈਸੇ ਪਿੰਡਾ ਆਲੇ ਲੋਕ ਪੈਹਾ ਕੱਢ ਕੇ ਰਾਜੀ ਨੀ।
ਨਈ ਨਈ ਨਈ ਪਿੰਡਾਂ ਵੀ ਨਈ ਕਰਨਾ ਤੁਆਨੂੰ। ਐਸਾ ਹੁੰਦੈ ਡੋਮਾਟੋ ਵੈਸੇ ਡੋਮਾਟੋ ਤੇ ਯੂਜ਼ ਕਰਦੇ ਹੋਗੇ ਤੁਸੀਂ।
ਹਾਂਜੀ।
ਹਾਂ ਡਮਾਟੋ ਯੂਸ ਕਰਦੇ ਓ ਨਾ ਡਮਾਟੋਂ ਇੱਕ ਐਡੀ ਹੁੰਦੀ ਏ, ਤੁਸੀਂ ਔਡਰ ਕਰ ਦੇਓ। ਡੋਮੈਡੋ ਔਰ ਸੂਗੀ ਜੋ ਐਪ ਹੂੰਦੇ ਨੇ।
ਹੂੰ।
ਹਨ ਨ ਜੋ ਔਡਰ ਕਰਦੇਓ ਤੁਸੀਂ।
ਹੂੰ
ਉ ਤੇ ਆਪਨੀ ਆਈਡੀ ਬਨਾਓ ਨਾ।
ਉ ਮੈਂ ਦਦੀ ਮੇਰੀ ਇੱਕ ਫਰੈਂਡ ਏ ਅਮਾ ਦਾਦੀ ਏ। ਉਦੇ ਜੇੜੇ ਫਰੈਂਡ ਨੇ ਨਾ।
ਹੂੰ। ਹਾਂਜੀ-ਹਾਂਜੀ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ।